ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ, ਠੀਕ ਹੋ ਜੀ
ਸਭ ਵਧੀਆ ਵਧੀਆ ਤੁਸੀ ਸੁਣਾਓ ਕੀ ਹਾਲ ਹੈ।
ਸਭ ਵਧੀਆ ਫਸਟ ਕਲਾਸ ਹੋਰ ਘਰ ਪਰਿਵਾਰ ਮੰਮੀ ਡੈਡੀ ਕਿੱਦਾਂ।
ਸਭ ਵਧੀਆ ਸਭ ਵਧੀਆ ਮੈਨੂੰ ਡੈਡੀ ਵਧੀਆ। ਹੋਰ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ। ਹੈਲੋ, ਹੈਲੋ, ਹੈਲੋ ਹੈਲੋ
ਹਾਂਜੀ ਹਾਂਜੀ, ਦੱਸੋ ਜੀ ਹੁਣ, ਹਾਂਜੀ ਹਾਂਜੀ, ਹੁਣ ਬੋਲੋ ਕੀ ਕਰਕੇ ਆ ਸਭ ਵਧੀਆ ਸਭ ਵਧੀਆ
ਹੋਰ ਤੁਹਾਡਾ ਪਰਿਵਾਰ ਹੈ,
ਸਭ ਵਧੀਆ ਸਆ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀਗੀ।
ਹਾਂਜੀ ਹਾਂਜੀ ਹੈਲੋ,
ਆਵਾਜ਼ ਆ ਰਹੀ ਤੁਹਾਨੂੰ ਮੇਰੀ ਕਿ ਨਹੀਂ ਆ ਰਹੀ ਮੈਂ ਕੁਛ
ਇੱਕ ਦੋ
ਹਾਂਜੀ,
ਹਾਂਜੀ, ਬੋਲੋ
ਮੈਂ ਘ ਬਾਰੇ ਗੱਲ ਕਰਨੀ ਸੀਗੀ
ਹਾਂਜੀ ਹਾਂਜੀ, ਬੋਲੋ ਬੋਲੋ ਜੀ
ਵੈਸੇ ਤੁਸੀਂ ਔਨਲਾਈਨ ਸ਼ੋਪਿੰਗ ਵਗੈਰਾ ਕਰਦੇ ਹੋ।
ਮੈਂ ਹਾਂਜੀ ਕਰਨੀ ਆ ਨਾ
ਅੱਛਾ ਅੱਛਾ ਵੈਸੇ ਕਿਹੜੇ ਕਿਹੜੇ ਪਲੇਟਫਾਰਮਥ ਕਰਦੇ ਹੋ।
ਹਾਂਜੀ,
ਕਿਹੜੇ ਕਿਹੜੇ ਪਲੇਟਫਾਰਮ ਤੇ ਕਰਦੇ ਹੋ।
ਮੈਂ ਫਲਿਪਕਾਰਟ ਤੇ ਮੀਸ਼ੋ ਬਲਿੰਕਕੇਟ ਇਹ ਸਭ ਚਲਾਉਦੀ ਹਾਂ ਜ਼ਿਆਦਾ ਕੁਛ ਨ
ਅੱਛਾ ਤੇ ਉਹ ਚੀਜ਼ ਦਾ ਵੈਸੇ ਫਾਇਦਾ ਹੈਗਾ ਕੀ ਨਹੀਂੀ ਹੈਗਾ।
ਹਾਂਜੀ ਹਾਂ ਫਾਇਦਾ ਹੈ ਵੀ ਫਾਇਦਾ ਹੈ ਵੀ ਨਹੀਂ ਹਾਂਜੀ
ੇ ਸਮਾਨ ਉੱਥੇ ਕਹਿੰਦੇ ਸਸਤਾ ਬਹੁਤ ਮਿਲਦਾ ਤਾਂ ਮੈਂ ਕਿਹਾ ਤੁਹਾਨੂੰ ਪੁੱਛਿਆ ਮੈਂ ਕਿਹਾ।
ਨਹੀਂ ਨਹੀਂ ਸਸਤਾ ਤਾਂ ਬਹੁਤ ਮਿਲਦਾ ਹੈ ਔਨਲਾਈਨ ਸਮਾਨ ਅਗਰ ਆਪਾਂ ਅਸੀਂ ਮੰਗਾਈਏ ਤੇ ਸਸਤਾ ਵੀ ਮਿਲਦਾ ਹੈ ਤੇ ਬਹੁਤ ਵਧੀਆ ਵਧੀਆ ਵੀ ਸਮਾਨ ਮਿਲਦੇ ਨੇ ਲੇਕਿਨ ਨਾ ਜਿਵੇਂ ਅਸੀਂ ਕੱਪੜੇ ਮੰਗਵਾਉਂਦੇ ਹਾਂ ਨਾ ਹ ਮੈਂੇ ਕੋਈ ਦੋ ਤ੍ਰੈ ਵਾਰੀ ਆਪਣੇ ਕੱਪੜੇ ਮੰਗਵਾਏ ਨੇ ਕੱਪੜੇ ਸੀਕ ਆਏ ਕੋਈ ਔਨਲਾਈਨ
ਅੱਛਾ ਕਿਉਂ ਕੀ ਹੋਇਆ
ਕਿਸੇ ਦੀ ਸਿਲਾਈ ਠੀਕ ਨਹੀਂ ਰਹਿੰਦੀ ਕਿਸੇ ਦਾ ਕੁਛ ਸਮਾਨ ਠੀ ਕਦੀ ਛੋਟਾ ਆ ਜਾਂਦਾ ਕਦੀ ਵੱਡਾ ਆ ਜਾਂਦਾ ਹੈ ਡਰੈੱਸ
ਅੱਛਾ ਅੱਛਾ
ਹਾਂਜੀ ਜਿਵੇਂ ਛੋਟੇ ਮੋਟੇ ਸਮਾਨ ਮੰਗਵਾਓ ਆਪਾਂ ਉਹਦੇ ਵਾਸਤੇ ਨਲਾਈਨ ਵਧੀਆ ਰ ਬਹੁਤ ਵਧੀਆ ਹੈ ਉਹਦੇ ਜਿਵੇਂ ਡਿਸਕਾਊਂਟ ਵੀ ਸਾਨੂੰ ਮਿਲਦਾ ਹੈ
ਮੈਂ ਕਿਹਾ ਕੱਪੜੇ ਤੋਂ ਇਲਾਵਾ ਕੁਛ ਹੋਰ ਸ਼ੋਪਿੰਗ ਕਰ ਲਿਆ ਬੰਦਾ ਹਨਾ
ਹਾਂਜੀ ਹਾਂਜੀ ਕੱਪੜੇ ਦੇ ਇਲਾਵਾ ਹੋਰ ਸ਼ੋਪਿੰਗ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜਿਵੇਂ ਘਰ ਬੈਠੇ ਬੈਠੇ ਜਿਵੇਂ ਬੱਚਾ ਹੋਵੇ ਸਾਡਾ ਹੁਣ ਸਾਡਾ ਮੇਰਾ ਹੀ ਬੱਚਾ ਹੈ ਮੇਰਾ ਬਜ਼ਾਰ ਜਾਣਾ ਨੀ ਆਉਂਦਾ ਜਲਦੀ ਹਾਂਜੀ ਤੇ ਹਾਂਜੀ ਤੇ ਸਾਡਾ ਮੇਰਾ ਬਾਜ਼ਾਰ ਜਲਦੀ ਜਾਣਾ ਹੁੰਦਾ ਨਹੀਂ ਤੇ ਮੈਂ ਫਿਰ ਓਨਲਾਈਨ ਸ਼ੋਪਿੰਗ ਕਰਨੀ ਆ ਜ਼ਿਆਦਾ ਕੱਪੜੇ ਆਪੱਪੜੇ ਤੁਹਾਨੂੰ ਮੇਰੀ ਮੰਮੀ ਹੈਗੀ ਮੇਰੀ ਮੇਰੀ ਮੰਮੀ ਜੀ ਲਿਆ ਦਿੰਦੀ ਹੈ ਮੈਨੂੰ ਬਾਜ਼ਾਰੋਂ ਕੱਪੜੇ ਬਹੁਤ ਵਧੀਆ ਲੈ ਗ
ਅੱਛਾ
ਹਾਂਜੀ ਮੇਰੀ ਮੰਮੀ ਸ਼ੋਪਿੰਗ ਬਹੁਤ ਵਧੀਆ ਕਰਦੀ ਉਹ ਮੈਨੂੰ ਆਪਣੇ ਬਜ਼ਾਰ ਬਰ ਦੇ ਕੱਪੜੇ ਲੈਣੇ ਹੁੰਦੇ ਹੋ ਨਾਨੂ ਮੈਨੂੰ ਮੇਰੀ ਮੰਮੀ ਜੀ ਨੂੰ ਬਹੁਤ ਪਤਾ ਹੈ ਮੇਰਾ ਕਿਹੜਾ ਨਾਪ ਕਿਹੜਾ ਨਹੀਂ ਉਹ ਆਪਣੇ ਆਪ ਸ਼ੋਪਿੰਗ ਕਰ ਲੈਂਦੀ ਬਾਕੀ
ਤੇ ਉਹ ਸਿਆਣਿਆਂ ਨੂੰ ਸਭ ਚੀਜ਼ ਦਾ ਪਤਾ ਹੁੰਦਾ ਹੈ ਜੀ ਕਿ ਨਹੀਂ ਹਾਂ ਹੁਣ ਸਾਨੂੰ ਥੋੜ੍ਹੀ ਪਤਾ ਹੋਏਗਾ
ਹਾਂਜੀ ਹਾਂਜੀ ਅ ਮੈਨੂੰ
ਨ ਸ਼ੋਪ ਸ਼ਪਿੰਗ ' ਵੇਖ ਲਓ ਡਿਸਕਾਊਂਟ ਤਾਂ ਦਿੰਦੇ ਨੇ ਕ ਅਸੀਂ ਕੱਪੜਾ ਲੈ ਲੈਂਦੇ ਹਾਂ ਬਜ਼ਾਰੋ ਔਫਰ ਕੁਦੀ ਕਲਾਕਾਰ ਰਮ
ਇਹ ਕੱਪੜੇ ਦਾ ਹੁੰਦਾ ਏ ਸਹੀ ਗੱਲ ਆ
ਨਹੀਂ ਉੱਥੇ ਸਾਨੂੰ ਕੱਪੜਾ ਅ ਲੈ ਲਿਆ ਕੇ ਕਰਿਆ ਕੇ ਦੇਖਿਆ ਨਹੀਂ ਸਹੀ ਆ ਰਿਹਾ ਕੱਪੜਾ ਜੱਚ ਨਹੀਂੀ ਰਿਹਾ ਅਸੀਂ ਜਦੋਂ ਵਾਪਸੀ ਕਰਾਉਣ ਜਾਵਾਂਗੇ ਨਾ ਤੇ ਅਗਲੇ ਵਾਪਸੀ ਲਈ ਨਖਰੇ ਦੱਸ ਕਰਦੇ ਨਿਕਲੇ ਕਹਿੰਦੇ ਭ ਜੀਜੇ ਤਾਂ ਬੋਹਣ ਦਾ ਟਾਈਮ ਹੈ ਤੇ ਤਿੰਨ ਵਜੇ ਤੋਂ ਬਾਅਦ ਆਇਓ ਤਿੰਨ ਵਜੇ ਤੋਂ ਬਾਅਦ ਉਹਨਾਂ ਕੋਲ ਗਾਹਕ ਹੋਣਾ ਜੀ ਫੇਿਰ ਉਹਨਾ ਨੇ ਉਦੋਂ ਨੀ ਕਰਨਨਾ ਕਹਿੰਦਾ ਭਾਜੀੀ ਬਾਕੀ ਦਾ ਟਾਈਮ ਸ਼ੁਰੂ ਹੋ ਗਿਆ ਤੁਸੀਂ ਕੱਲ ਆ ਜਇਓ ਕਿ ਨਹੀਂ ਹਾਂ ਉਹ ਸਾਡਾ ਹਣ ਇੱਥੇ ਕੋਈ ਦਿੱਕਤ ਨੀ ਹੈਗੀ ਉਹੇ ਤੇ ਔਨਲਾਈਨ ਕੀ ਰਾਤੀ ਤੁਸੀਂ ਮੰਮੀ ਦੋ ਵਜੇ ਵਾਪਸੀ ਲਾ ਦੋ ਇੱਕ ਵਜੇ ਲਾ ਦਉ ਸਵੇਰੇ ਪੰਜ ਵਜੇ ਲਾ ਦਉ ਜਾਂ ਦ ਪੈਰ ਦੇ ਦੋ ਵਜੇ ਲਾ ਦਉ ਕਹਿੰਦੇ
ਕੀ ਕੀ ਚੀਜ਼
ਜ ਨਲਾਈਨ ਅਸੀਂ ਪ੍ਰੋਡਕਟ ਕੋਈ ਮੰਗਵਾ ਲਿਆ ਮਨੂੰ ਵਾਪਸਸੀ ਕਰਨਾ ਵਾ ਨਾਲ ਦੀ ਨਾਲ ਕਰ ਲੈਂਦੇ ਅਗਲੇ
ਹਮ ਹਮ ਹਮ ਹਮ।
ਔਨਲਾਈਨ ਦਾ ਫਾਇਦਾ ਕਿਉਂ ਨਹੀਂ ਹੈਗਾ ਜੀ ਫਲਾਈਨ। ਆਨਲਾਈਨ ਥੋੜੀ ਸੁਵਿਧਾ ਇਧਰ ਮਿਲਦੀ ਜੋ ਆਨ ਲਾਈਨ ਸਾਨੂੰ ਮਿਲ ਜਾਂਦੀ ਐ।
ਨਈ ਉਸ ਤਰਾਂ ਔਨਲਾਈਨ ਠੀਕ ਐ ਕੱਪੜੇ ਵਾਸਤੇ ਜਿਵੇਂ ਹੁਣ ਅਸੀਂ ਔਨਲਾਈਨ ਜਿਵੇਂ ਕੱਪੜੇ ਮੰਗਵਾਉਦੇ ਆ ਨਾ ਤੇ ਜਿਵੇਂ ਔਨਲਾਈਨ ਕੱਪੜੇ ਆਪਾਂ ਮੰਗਾ ਲੇਆ ਹੁਨ ਕੋਈ ਪਸੰਦ ਨੀ ਆਂਦਾ ਜਿਵੇਂ ਕਿਸ ਕੁਛ ਟੈਟ ਹੋ ਗਿਆ। ਕੱਪੜੇ ਟੈਟ ਹੋ ਗਏ।
ਹਾਂਜੀ।
ਕੱਪੜਾ ਵੀ ਵਧੀਆ ਨਹੀਂ ਹੈ। ਤੇ ਫੇਰ ਸਾਨੂੰ ਕੈਂਸਲ ਕਰਵਾ। ਹੁੰਦਾ ਤੇ ਕੈਂਸਲ ਤੇ। ਆ ਤੇ ਜਾਂਦੇ ਨੇ ਫੇਰ ਦੇਣ ਵਾਸਤੇ ਪੈਸੇ ਬੜੀ ਦੇਰ ਨਾਲ ਆਂਦੇ ਓ ਧਿਆਨ ਦਿਓ ਤੁਸੀਂ।
ਅੱਛਾ ਜੀ।
ਹਾਂਜੀ।
ਵੈਸੇ ਕਦੀ ਮੈਂ ਤੇ ਮੈਂ ਕਦੀ ਵਾਪਸੀ ਕੀਤਾ ਨੀਗਾ ਪਰ। ਰਿਫੰਡ ਤੇ ਵੇਸੇ ਚੌਵੀ ਘੰਟੇ ਦੇ ਵਿੱਚ-ਵਿੱਚ ਆ ਜਾਂਦਾ ਜੀ।
ਨਈ ਮੇਰੇ। ਮੇਰੇ ਚ ਇਵੇਂ ਹੋਇਆ ਹੈ ਨਾ ਤਾਂਹੀ ਮੈਂ ਤੁਹਾਨੂੰ ਇਵੇਂ ਬੋਲ ਲਗੀ।
ਅੱਛਾ ਅੱਛਾ, ਕਹਿੰਦੇ ਮੇਸ਼ੋ ਤੇ ਤਾਂ ਟੋਪ ਵਗੈਰਾ ਸਸਤੇ ਮਿਲਦੇ ਨੇ।
ਹੈ ਨਾ। ਮੀਸ਼ੋ ਸਸਤਾ ਏ ਕਿ ਫਲਿਪਕਾਰਡ ਸਸ ਤੇ ਔਰ।
ਮੀਸ਼ੋ ਸਸਤਾ ਹੈ ਲੇਕਨ ਫਲਿਪਕਾਰਡ ਮਹਿੰਗਾ ਹੈ।
ਅੱਛਾ ਜੀ।
ਹਾਂਜੀ ਮੀਸ਼ੋ ਚ ਤੁਹਾਨੂੰ ਬੜਾ ਸਸਤਾ -ਸਸਤਾ ਸਮਾਨ ਮਿਲ ਜਾਏਗਾ ਲੇਕਿਨ ਠੀਕ ਢੰਗ ਦਾ ਸਮਾਨ ਨਹੀਂ ਮਿਲਦਾ ਫਲਿਪਕਾਰਡ ਵਿੱਚ ਜੋ ਹੈ। ਔਰੀਜਨਲ ਮਾਲ ਬੜਾ ਵਧੀਆ ਮਿਲਦਾ ਫਲਿਪਕਾਰਟ ਮੈਂ ਜ਼ਿਆਦਾਤਰ ਫਲਿਪ ਕਾਰ ਚਲਾਉਣੀ ਆ।
ਦੇਖ ਲੋ ਫਲਿੱਪਕਾਰਡ ਇੱਚ ਹਰ ਇੱਕ ਚੀਜ਼ ਮਿਲ ਜਾਂਦੀ ਏ। ਖਾਣ ਪੀਣ ਦਾ ਵੀ ਮਿਲ ਜਾਏਗਾ ਸਮਾਨ।
ਹਣ ਮੈਂ ਹਣ ਮੇਰੇ ਗਲੀ ਚ ਸਬਜ਼ੀ ਵਾਲਾ ਨਹੀਂ ਆਉਦਾ ਮੇਰਾ ਬੱਚਾ ਛੋਟਾ ਹੈ। ਮੈਂ ਆਤ ਇੱਕ ਇਸ ਤੋਂ ਕ ਮੈਂ ਤੇ ਬਲਿੰਕਿਤ ਚੋਂ ਹੀ ਸਬਜ਼ੀਆਂ ਮੰਗਵਾਉਂਦੀ ਹਾਂ।
ਅੱਛਾ।
ਹਾਂਜੀ ਹਾਂਜੀ, ਤੇ ਸਬਜ਼ੀ ਤਾਂ ਮੈਨੂੰ ਫਲਿਪ ਜਿਵੇਂ ਬਲਿੰਕਟ ਵਿੱਚੋਂ ਮੈਨੂੰ ਸਸਤੀ ਪੈ ਜਾਂਦੀ ਐ। ਹੁਣ ਬਾਜ਼ਾਰ ਇੱਚ ਇੰਨੀ ਮੇਹੰਗੀ ਪੈਂਦੀ ਏ।
ਮੈਂ ਬਲਿੰਕੀਟ ਦੀ ਤੇ ਐਪ ਘਾਟ ਹੀ ਚਲਾਣਾ ਵਾ, ਕੋਈ ਨਾ ਓਹਨੂੰ-ਉਹਨੂੰ ਵੀ ਡਾਊਨਲੋਡ ਕਰਾਂਗਾ ਬਲਿੰਕਕੀਟ ਨੂੰ ਹੈ।
ਨਈ ਨਈ, ਡਾਊਨਲੋਡ ਕਰੋ ਬਹੁਤ ਵਧੀਆ ਰਹਿੰਦਾ ਜਿਵੇਂ ਘਰ ਦਾ। ਅ ਮਸ਼ਰੂਮ ਮੰਗਉਣੀ ਹੈ ਜਿਵੇਂ। ਤੁਹਾਨੂੰ ਮੈਗੀ ਪਾਸਤਾ ਇਹ ਸਭ ਮੰਗਵਾਉਣਾ ਹੈ ਤੁਹਾਨੂੰ ਘੱਟ ਤੋਂ ਘੱਟ ਮਿਲੇਗਾ ਜੋ ਬਾਜ਼ਾਰ ਰੇਟ ਤੋਂ ਜ਼ਿਆਦਾ ਮਿਲ ਰਿਆ ਹੁੰਦਾ।
ਅੱਛਾ ਜੀ।
ਹਾਂਜੀ।
ਅਸੀਂ ਤੇ ਕਦੇ ਕਦੇ,
ਤੁਸੀਂ ਡਾਊਨਲੋਡ ਕਰਲੋ ਤੁਸੀਂ ਬਹੁਤ ਵਧੀਆ ਰਹਿੰਦਾ ਓ।
ਅੱਛਾ ਜੀ ਅੱਛਾ, ਮੈਂ ਮੈਂ ਨਾ ਇਹ ਚੀਜ਼ਾਂ ਨਾ ਜੀਓ ਮਾਰਟ ਤੇ ਮਗਾਉਦਾ ਹੁੰਦਾ ਜ਼ਿਆਦਾ ਜੀਓ ਮਾਰਟ ਹੈਗਾ ਜੀਓ ਮਾਰਟ ਤੋਂ ਮੰਗਵਾ ਲਈ ਦਾ ਯਾਰ ਪੈਲੇ ਤੇ ਜੈਪਟੋ ਚੱਲਦਾ, ਬਲਿੰਕਟ ਵੀ ਚੱਲਦੀ ਪਰ ਮੈਂ ਬਿੰਕਟ ਡਾਊਲੋਡ ਨੀ ਕੀਤੀ ਹਾਲੇ ਤੇ ਨਾ ਕੀ ਕਰਾਗਾਂ ਬਲਿੰਕਟ ਡਾਊਨਲੋਡ ਮੈਂ
ਨਹੀਂ-ਨਹੀਂ ਬਲਿੰਕਿਟ ਡਾਊਨਲੋਡ ਕਰੋ ਬਹੁਤ ਵਧੀਆ ਰਹਿੰਦਾ।
ਹਾਂਜੀ-ਹਾਂਜੀ ਹੋਰ ਇਸ ਤੋਂ ਇਲਾਵਾ ਕੋਈ ਹੋਰ ਐਪ ਬਾਰੇ ਦੱਸੋ ਕੁਛ।
ਹਾਂਜੀ-ਹਾਂਜੀ ਜਮੇਟੋ ਤੁਸੀਂ ਜਮੈਟੋ ਯੁਸ ਕਰਦੇ ਹੋ।
ਹਾਂਜੀ ਜੀ ਜਮੈਟੋ ਯੂਜ ਕਰਦਾ ਜੀ ਮੈਂ ਜੌਮੈਟੋ ਕਰਦਾ।
ਉਹਦੇ ਤੇ ਸਬਜ਼ੀਆਂ ਆਂਦੀਆਂ ਨੇ।
ਹਾਂਜੀ ਜਮੇਟੋ ਤੇ ਹਾਂਜੀ-ਹਾਂਜੀ।
ਉਹ ਵੀ ਦੇਖ ਲਓ ਔਨਲਾਈਨ ਇ ਹੈਗਾ ਕਿ ਨਹੀਂ। ਉਹ ਵੀ ਇੱਕ ਤਰ੍ਹਾਂ ਦੀ ਔਨਲਾਈਨ ਇ ਸ਼ੋਪਿੰਗ ਹੋਵੇ ਆਪਾਂ ਰਾਤੀ ਦੋ ਵਜੇ ਵੀ ਹਾਂਜੀ ਕੀ ਕਹਿ ਰਹੇ ਓ।
ਹਾਂਜੀ ਹਾਂ, ਜਿਵੇਂ ਆਪਾਂ ਜਿਵੇਂ ਬਾਜ਼ਾਰ ਨੀ ਮੰਨ ਘਰ ਦਾ ਖਾਨ ਦਾ ਤੇ ਆਪਾਂ ਦਾਲ ਬੁਲਾ ਮੰਗਾ ਕੇ ਖਾ ਲਈ ਏ।
ਬਿਲਕੁਲ ਹੁਨ ਸਾਡਾ ਕੀ ਹੈਗਾ ਅਗਰ ਅਂ ਸਾਨੂੰ ਭੁੱਖ ਲੱਗਦੀ ਹੈ ਨਾ, ਅਸੀਂ ਕੀ ਕਰਦੇ ਹਾਂ ਰਾਤੀ ਦੋ ਵਜੇ ਹਨ ਨਾ ਮੈਂ ਤੇ ਮੇਰੀ ਵਾਈਫ ਹੈ ਰਾਤੀ ਦੋ ਵਜੇ ਮੈਂ ਔਡਰ ਕਰਦੇ ਤੇ ਦੋ ਵਜੇ ਖਾਨ ਲਈ ਆ ਜਾਂਦਾ ਐ। ਕਿ ਨਈ ਹਾਂ। ਐ ਫੈਦਾ ਵਾ, ਔਨਲਾਈਨ ਐਪ ਦਾ ਤਾਂ ਸੁਖ ਪਤਾਂ ਬਹੁਤ ਹੈਗਾ ਜੀ। ਜੇ ਇਹਨੂੰ ਸਹੀ ਤਰੀਕੇ ਨਾਲ ਵਰਤੋ ਤਾਂ ਬਹੁਤ ਫਾਇਦੇਮੰਦ ਹੈ ਕੇ ਨਹੀ ਹੂੰ
ਅੱਛਾ, ਹਾਂਜੀ ਚੱਲਦੇ ਨੇ ਨਾ ਮੈਂ ਕਦੀ-ਕਦ
ਅੱਛਾ।
ਬਾਏ ਚਾਂਸ ਕਦੀ-ਕਦੀ ਜਿਵੇਂ ਚੂਸ-ਜੂਸ ਮਤਲਬ ਐਮਾਂ ਨ ਯੂ ਕਰਨੀ ਆ ਜਿਵੇਂ ਤਾਂ ਬਹੁਤ ਜਿਵੇਂ ਮਨ ਕਰਦਾ ਏ, ਬਾਜ਼ਾਰ ਜਾਨ ਦਾ ਮਨ ਨਹੀਂ ਕਰਦਾ
ਅੱਛਾ-ਅੱਛਾ।
ਬ ਹਸਬੈਂਡ ਜਦੋਂ ਬਾਹਰ ਰਹਿੰਦੇ ਨੇ ਨਾ ਆਊਟ ਆਫ ਤੇ ਫੇਿਰ ਮੈਂ ਕੁਛ ਮੰਗਵਾ ਲੈਨੀ ਆ, ਉਸਰਾਂ ਤਾਂ ਮੈਂ ਬਾਜ਼ਾਰ ਜਾ ਕੇ ਖਾਣੀ ਜਿਵੇਂ ਹੁਣ ਆਪਾਂ ਗਾਰ ਹੀ ਬਣਾ ਕੇ ਖਾ ਸਕਨੇ ਆ। ਜਿਵੇ ਬਾਜ਼ਾਰ ਦਾ ਸਮਾਨ ਤੁਹਾਨੂੰ ਪਤਾ ਹੈ ਚੀਜ਼ ਬਹੁਤ ਗੰਦੇ ਤਰੀਕੇ ਨਾਲ ਬਣਾਦੇ ਵੀ ਨੇ, ਗੰਦੇ-ਗੰਦੇ ਹੱਥਾਂ ਨਾਲ
ਕੁਲ ਸਹੀ ਗੱਲ ਏ। ਆ ਨਾਲੇ ਓਨਲਾਈਨ ਜੀ ਆਪਾਂ ਮੰਗਗਾ ਤਾਂ ਲੈਂਨੇ ਹਾਂ, ਆਪਾਂ ਨੂੰ ਕੀ ਪਤਾ ਉਹ ਸਾਫ਼ ਸੁਥਰਾ ਕਿ ਨਹੀਂ ਸਾਫ਼ ਸੁਥਰਾ ਕਿ ਨਹੀਂ
ਹੂ ਹੂ ਹਾਂਜੀ, ਆਪਾਂ ਤੇ ਆਪਣੇ ਸਵਾਦ ਨਾਲ ਮੰਗਵਾ ਲੈਂਨੇ ਆ ਔਨਲਾਈਨ ਲੇਕਿਨ ਉਹਦਾ ਸਵਾਦ ਤੇ ਰਹਿੰਦਾ ਹੈ ਪਰ ਆਪਾਂ ਸਾਂ ਪਤਾ ਨਹੀਂ ਚੱਲਦਾ ਹੈ ਕਿਵੇਂ ਗੰਦੇ, ਕਿਵੇਂ ਬਣਾ ਦੇ ਨੇ ਕਿਹੜੇ ਗੰਦੇ ਹੰਦਾਂ ਦੇ ਹੱਥ ਨਾਲ ਬਣਾਦੇ ਨੇ ਉਹ ਦੋ, ਸਾਨੂੰ ਨੀ ਪਤਾ ਤੇ ਅਸੀਂ ਵੇਖਣੇ ਥੋੜੀ ਨਾ ਉਹ ਲੋਕ ਬਣਾ ਤਾਂ ਲੈਂਦੇ ਬਣਾ, ਉਹ ਨੂੰ ਕੀ ਆ ਉਹਨਾਂ ਦਾ ਕੰਮ ਹੀ ਇਹ ਵੇਚਣਾ ਤੇ ਫੇਰ ਕੰਮ ਕਰਨਾ
ਸਾਡੇ ਤੇ ਸੇਲ ਲੱਗੀ ਹੋਈ ਐ, ਚਾਰ ਤਰੀਕ ਤੋਂ ਲੈ ਕੇ ਹਾਂ ਹੁਨ ਇਕ ਹੋਰ ਸੇਲ ਲੱਗਣੀ ਫਲਿੱਪਕਾਰਟ ਤੇ ਦੀਵਾਲੀ ਦੇ ਉਹ ਲੱਗਣੀ ਐ, ਉਹਦੇ ਚ ਨਾ ਬਹੁਤ ਅੱਛਾ ਡਿਸਕਾਊਂਟ ਦਿੰਦੇ ਨੇ, ਮੈਂ ਸ਼ੋਪਿੰਗ ਕੀਤੀ ਸੀਗੀ। ਛੀ ਛਿਆਹਠ ਹਜ਼ਾਰ ਦੀ ਫਰਿੱਜ ਸੀਗੀ ਤੇ ਲੈਸ ਕਰਕੇ ਨਾ ਸਾਨੂੰ ਬਿਆਲੀ ਹਜ਼ਾਰ ਦੀ ਲਾਈ ਸੀਗੀ, ਡਬਲ ਡੋਰ ਫਰਿਜ ਕਿਉਂਕਿ ਬਹੁਤ ਹਾਂ ਬਹੁਤ ਅੱਛੇ ਬੈਨੀਫਿਟ ਸਾਨੂੰ ਮਿਲਿਆ ਸੀ ਉਹਦੇ ਚ, ਵਧੀਆ ਸੀ ਨਾਲ ਤੇ ਸਸਤਾ ਘਰੇ ਬੈਠੇ-ਬੈਠੇ ਚੀਜ਼ ਆਗੀ ਜਾਣ ਦੀ ਲੋੜ ਨੀ ਪਈ। ਕਿ ਨਹੀਂ ਨਾਲੇ ਗਰੰ ਦਸ ਸਾਲ ਦੀ ਵਰੰਟੀ ਦਿੱਤੀ ਅਗਲਿਆਂ ਨੇ ਹਾਂ। ਤੇ ਜ਼ਿਆਦਾ ਵਧੀਆ ਐਵੇਂ ਬਾਜ਼ਾਰ ਧੱਕੇ ਖਾਣ ਜਾਣ ਨਾ ਲਓ।
ਹਾਂਜੀ ਹਾਂਜੀ ਚਲੋ ਵੀਰੇ ਫਿਰ ਗੱਲ ਕਰਦੇ ਆ ਆਪਾਂ।
ਠੀਕ ਹੈ ਠੀਕ ਹੈ ਜੀ ਕੋਈ ਗੱਲ ਨੀ ਓਕੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।